ਹਾਂਜੀ, ਸਤਿ ਸ੍ਰੀ ਅਕਾਲ ਜੀ
ਹੋਰ ਕਿਵੇਂ ਹੋ ਤੁਸੀਂ
ਹਾਂਜੀ- ਹਾਂਜੀ ਵਧੀਆ, ਤੁਸੀ ਸੁਣਾਓ ਜੀ
ਹਾਂਜੀ, ਤੁਸੀਂ ਸਟੂਡੈਂਟ ਹੋ ਜਾਂ ਜੋਬ ਕਰਦੇ ਹੋ ਹਾਂਜੀ
ਜੋ ਵੀ ਕਰਦੇ, ਥੱਲੇ ਆ
ਅੱਛਾ ਜੀ
ਹਾਂਜੀ- ਹਾਂਜੀ ਤੇ ਤੁਸੀਂ
ਮੈਂ ਸਟੂਡੈਂਟ ਹੀ ਹਾਂ ਤੁਸੀਂ ਰੋਜ਼ ਕਿੰਨੇ ਵਜੇ ਤੱਕ ਕੰਮ ਕਰਦੇ ਹੋ
ਅਸੀ ਸਾਢੇਛੇ, ਛੇ- ਸੱਤ ਘੰਟੇ ਕਰ ਲੈਂਦੀ ਹਾਂ
ਅੱਛਾ, ਕੰਮ ਤੋਂ ਬਾਅਦ ਇਹ ਟਾਈਮ ਮਿਲਦਾ
ਕੰਮ ਤੋਂ ਬਾਅਦ ਹਾਂਜੀ, ਥੋੜਾ ਬਹੁਤ ਮਿਲ ਜਾਂਦਾ, ਜ਼ਿਆਦਾ ਤੇ ਨਹੀ ਮਿਲਦਾ ਕੰਮ ਕਨ
ਤੁਹਾਨੂੰ ਟਰੈਵਲਿੰਗ ਪਸੰਦ ਹੈ, ਟਰੈਵਲਿੰਗ ਕਰਨੀ।
ਹਾਂਜੀ ਪਸੰਦ ਤਾਂ ਹੈਗੀ, ਪਰ ਆਉਂਦੀ ਨਹੀਂ, ਇਕ ਵਾਰੀ ਟਰਾਈ ਵੀ ਕੀਤੀ। ਕੀ ਕਰਨੀ ਪਰ, ਹੋਈ ਨਹੀਂ।
ਕਿਹੜੀ ਜਗਾ ਤੱਕ, ਕਿਹੜੀ ਜਗਾ ਤੇ, ਤੁਸੀਹੀਂ ਗਏ ਹੋਏ ਹੋ।
ਅਸੀ ਕਾਫ਼ੀ ਜਗਾ ਤੇ ਗਏ ਹੋਏ ਹਾਂ ਅਸੀਂ ਇਥੋ ਤੱਕ ਦਿੱਕਤ ਜਗ੍ਹਾ ਤੇ ਘੁੰਮੇ
ਤੁਹਾਡਾ ਫੇਵਰੇਟ ਫੈਸਟੀਵਲ ਕਿਹੜਾ ਹੈ। ਅੱਛਾ, ਤੇ ਫੈਸਟੀਵਲ ਕਿਵੇਂ ਸੈਲੀਬ੍ਰੇਟ ਕਰਦੇ ਹੋ
ਅਸੀਂ ਮਤਲਬ ਕਿ, ਬੜੀ ਜ਼ਿਆਦਾ ਖੁਸ਼ੀ ਨਾਲ ਕਰਦੇ ਹਾਂ ਪਤਾ ਕੀ, ਮਿਠਾਈਆਂ ਮਠਾਈਆਂ ਲੈ ਕੇ ਆਉਂਦੇ ਆ ਘ, ਹਾਂਜੀ
ਤੁਹਾਨੂੰ ਆਪਣੇ ਫੈਸਟੀਵਲ, ਫੇਵਰੇਟ ਫੈਸਟੀਵਲ ਤੋਂ ਸਭ ਚੰਗਾ ਚੀਜ਼ ਕੀ ਲੱਗਦੀ ਹੈ
ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ, ਦੀਵਾਲੀ ਦੇ-' ਦੀਵਾਲੀ, ਤਾਂ ਜ਼ਿਆਦਾ ਪਸੰਦ ਏ, ਪਰ ਦੀਵੇ ਜਗਾਉਣੇ, ਆਹ ਚੀਜ਼ਾਂ ਜ਼ਿਆਦਾ ਸੋਹਣੀਆਂ ਲੱਗਦੀਆਂ, ਘਰ ਵਿੱਚ ਸਜਾਵਟ ਕਰਨੀ ਦੀਵਾਲੀ ਦੀ, ਹਾਂਜੀ
ਪੰਜਾਬੀ ਫੂਡ, ਕੁਝ ਪਸੰਦ ਹੈ ਕੁਝ
ਅ, ਪੰਜਾਬੀ ਵਿੱਚ
ਤੁਹਾਨੂੰ ਪੰਜਾਬੀ ਫੂਡ ਖਾਣ ਵਿੱਚ ਕੁਝ ਵਧੀਆ ਲੱਗਦਾ, ਪੰਜਾਬੀ ਫੂਡ
ਪੰਜਾਬੀ ਫਰੂਟ, ਹਾਂਜੀ ਪਸੰਦ ਤੇ ਆ, ਮੈਂਗੋ ਜ਼ਿਆਦਾ
ਤੁਹਾਡਾ ਫੇਵਰੇਟ ਫੂਡ ਕੀ ਹੈ, ਤੁਹਾਡਾ ਪੰਜਾਬੀ ਫੇਵਰੇਟ ਫੂਡ ਕੀ ਹੈ
ਮੇਰਾ ਮੈਂਗੋ ਜੋ
ਅੱਛਾ, ਮੇਰਾ ਸਰਸੋਂ ਦੀ ਰੋਟੀ ਤੇ ਸਾਗ
ਅੱਛਾ, ਅੱਛਾ।
ਤੁਸੀਂ ਸਪਾਈਸੀ ਫੂਡ ਪਸੰਦ ਕਰਦੇ ਹੋ।
ਨਹੀਂ- ਨਹੀਂ, ਉਹ ਤਾਂ ਨੀ ਕਰਦੇ ਅਸੀ, ਘਰ ਹੀ ਹੈ ਮਤਲਬ ਬਰਾ
ਅੱਛਾ, ਤੁਸੀਂ ਬਾਹਰ ਦਾ ਖਾਣਾ ਪਸੰਦ ਕਰਦੇ ਹੋ ਜਾਂ ਘਰ ਦਾ।
ਅਸੀਂ ਘਰ ਦਾ ਜ਼ਿਆਦਾ ਪਸੰਦ ਕਰਦੇ ਹਾ।
। ਮੈਨੂੰ ਵੀ ਘਰ ਦਾ ਖਾਣਾ ਬਹੁਤ' ਪਸੰਦ ਹੈ। ਘਰ ਦਾ ਖਾਣਾ 'ਹੈਲਦੀ' ਵੀ ਹੁੰਦਾ।
ਹਾਂਜੀ, ਹਾਂਜੀ ਰੂੰ ਕਿਥੇ ਘੁੰਮਣਾ। ਹਾਂਜੀ, ਹਾਂਜੀ।
ਕਿਹੜੀ - ਕਿਹੜੀ ਡਿਸ਼' ਬਣਾ ਦਿੰਦੇ ਹੋ ਤੁਸੀਂ।
ਅਸੀਂ ਵਰਚ ਵਜਨ ਕੋਣ ਆ ਲ ਤਲਾ। ਇਦਾ ਖਾਂ ਲੇਦੇ ਆਂ। ਔਰ ਡੋਗਰਾ ਵੀ ਬਣਾ ਲੈਂਦੇ ਹਾਂ, ਕਈ ਚੀਜ਼ਾਂ ਅਸੀਂ ਬਣਾ ਲੈਂਦੇ ਹਾਂ।
ਅੱਛਾ ਤੁਹਾਨੂੰ 'ਨਾਟਕ' ਦੇਖਣਾ ਪਸੰਦ ਹੈ, ਮੂਵੀ' ਨਾਟਕ।
ਮੈਨੂੰ ਮਵੀ ਤੇ ਨੀ ਜ ਚਾਂਲੇ ਨਾਟਕ ਤਾਂ ਲ ਕ ਕਦੀ ਵਰਾਰੇ। ਕਦੇ 'ਟਾਈਮ' ਨੀ ਨਾ ਲੱਗਦਾ।
ਹਾਂਜੀ ਤੁਹਾਨੂੰ 'ਪੰਜਾਬੀ ਸੌਂਗ' ਪਸੰਦ? ।
ਦੀ ਬਹੁਤ ਹ। ਹਾਂਜੀ, ਹਾਂਜੀ ਬਹੁਤ। ਹਾਂਜੀ, ਜੀ।
ਕੱਲ ਕਰਕੇ 'ਚ' ਹਾਂਜੀ।
ਹਾਂਜੀ, ਮੈਂ ਤੁਹਾਡਾ ਫੇਵਰੇਟ' ਆ? ਹੋਏਗੀ ਤੁ ਫੇਵਰਿਟ, ਪਸੰਦ ਏ।
ਹਾਂਜੀ, ਮੈਂ ਤਾਂ ਕੁਛ ਵੀ ਖਾ ਲੈਂਦਾ। ਤੁਹਾਡਾ ਕੋਈ ਸੌਂਗ ਹੈ ਫੇਵਰਿਟ। ਹਾਂਜੀ, ਥੋੜਾ ਬਹੁਤ ' ਪਸੰਦ' ਹੈ।
ਤੇ ਅੱਛਾ, ਅੱਛਾ। ਹੋਰ ਤੁਸੀਂ ਕਿੱਥੇ ਘੁੰਮਣਾ ' ਪਸੰਦ 'ਕਰਦੇ ਹੋ।
ਅਸੀਂ ਠੰਡੀ ਜਗ੍ਹਾ ਤੇ ' ਪਸੰਦ' ਕਰਦੇ ਹਾਂ, ਗਰਮੀ ਵਿੱਚ ਤੇ ਠਾਂਡ ਵੇ
ਅੱਛਾ। ਹਾਂਜੀ, ਹਾਂਜੀ ਉਹ ਤੇ ਹੈ ਜੀ ਹੋਰ। ਬ
ਤੁਹਾਡੇ 'ਸ਼ਹਿਰ' ਦੀ ਸਭ ਤੋਂ ਚੰਗੀ ਚੀਜ਼ ਕੀ ਹੈ? ਫ਼ੇਮਸ ਚੀਜ਼
ਤੇ ਤੁਂ ਇੱਥੇ ਉੱਥੇ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
ਸਾਰੇ ' ਗੁਰਦੁਆਰਾ' ਇੱਕ ਬੜਾ ਮਸ਼ਹੂਰ ਹੈ। ਹਰ ਤਈ ਦੇਖਣ ਜਾਂਦਾ ਗੁਰਦੁਆਰਾਂ' ਦੇ ਹਾਂਜੀ, ਹਾਂਜੀ।
ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ?
ਹ। ਅਸੀਂ ਸਵੇਰੇ ਉੱਠ ਜਾਂਦੇ ਹਾਂ, ਕਰਕੇ ਉੱਠ ਜਾਂਦੇ ਹਾਂ ਕਿਤੇ। ਪੰਜ - ਛੇ ਵਜੇਂ ਉੱਠ ਜਾਂਦੇ ਆਂ।
ਅੱਛਾ, ਉੱਠ ਕੇ ਸਭ ਤੋਂ ਪਹਿਲਾਂ ਕੀ 'ਕੰਮ' ਕਰਦੇ ਹੋ।
। ੀ ਉਠ ਕੇ ਪੱਲ
'ਚਾਹ' ਪੀਣਾ ਪਸੰਦ ਕਰਦੇ ਹਾਂ।
ਕਰਦੇ ਆ ਅਸੀਂ ਪਤਾ ਉਹਦੇ ਨਾ ਕਹਿੰਦੇ। ਕੀ ਉਹ ਹੈ ਆਪਾਂ ਪਾਣੀ ਪੀਂਦੇ ਹਾਂ ਫਿਰ ਗਰਮ ਪਾਣੀ ਕਰ ਕਰਕੇ ਫਿਰ 'ਸੈਰ' ਕਰਕੇ। ਘਰ ਦੇ ਕੰਮ ਝਾੜੂ - ਪੋਚਾ ਆ ਸਾਰਾ ਕੁੱਛ ਕਰਦੇ ਆਂ। ਫ ਨਾਂਹ - ਧੋ ਕਰ ਲੈਂਦੇ ਆਂ
ਸੀਜ਼ਨ ਕਿਹੜਾ ਵੇ, ਤੁਹਾਡਾ ਫੇਵਰੇਟ ਸੀਜ਼ਨ ਕਿਹੜਾ ਵੇ।
ਵਨ ਕੇ ਜੀ। ਨੇਹਾ ਅੱਛਾ ਕਲਿਪ ਥੱਲੇ ਨੀ ਸਦੀਯਾ ਆਂ। ਕੀ ਹੇ ਗਿਆ।
ਸਰਦੀ, ਸਰਦੀਆਂ ਕਿਉਂ ਪਸੰਦ ਆ ਤੁਹਾਨੂੰ?
ਕਿਉਂਕਿ ਸਰਦੀਆਂ ਬਸ ਠੰਡ ਦੇ ਵਿੱਚ ਪਸੀਨਾ ਨੀ ਆਉਂਦਾ ਵੇ, ਗਰਮੀਆਂ ਵਿਚ ਪਸੀਨਾ ਜ਼ਿਆਦਾ ਆਉਂਦਾ ਵੇ। ਕੋਈ ਕੰਮ ਨੀ ਹੁੰਦਾ ਗਰਮੀਆਂ ਵਿੱਚ। ਫੇਰ ਇਸ ਕਰਕੇ ਸਾਨੂ ਸਰਦੀਆਂ ਹੀ ਪਸੰਦ ਜਿਆਦਾ। ਵਟਸਐਪ ਕੰਮ ਕਰਦੇ ਰਹੇ, ਬਹੁਤ ਗਰਮੀ ਲੱਗਦੀ ਐ। ਮੇਬਾਈਲ ਵਿੱਚ ਐ। ਅਸੀਂ ਧੁੱਪ- ਛਾ ਵਿੱਚ ਵੀ ਕਰਨੇ ਆ, ਰਾਤੀ ਥੋੜ੍ਹਾ ਘੰਟਾ ਕੇ ਵੇਖਦੇ ਹਾਂ ਜ਼ਿਆਦਾ ਮੈਂ ਘੰਟਾ-ਘੰਟਾ ਬਸ।
ਤੁਸੀ ਫੋਨ ਵਿਚ ਸਭ ਤੋਂ ਜ਼ਿਆਦਾ ਕੀ ਚੀਜ਼ ਦੇਖਦੇ ਹੋ, ਕੀ ਯੂਜ ਕਰਦੇ ਹੋ ਫੋਨ ਦਾ।
ਫੋਨ ਵਿੱਚ
ਅਸੀਂ ਮੈਂ ਤੇ ਇੱਕ ਨਾਟਕ ਆਉਂਦਾ। ਮੈਂ ਵੀ, ਯੂਟੀਊਬ ਘੱਟ ਚਲਾਣੀ ਆਂ। ਇੰਸਟਾਗਰਾਮ ਚਲਾ ਲਿਆ ਫੇਸਬੁੱਕ ਤੇ ਨਾਟਕ ਆਉਂਦਾ ਇੱਕ। ਲਾਡਲੀਆਂ ਉਹ ਵੇਖ ਲੈਂਦੇ ਆ ਅਸੀ ਜ਼ਿਆਦਾ। ਬਸ ਮੈਂ ਉਹੀ ਨਾਟਕ ਵੇਖਣ ਵਾਸਤੇ ਫੇਰ ਕਰਾਣੀ ਆਂ, ਗੇਟ ਵਰਣਾ ਮੈਂ ਘੱਟ ਕਰਾਣੀ ਆਂ।
ਅੱਛਾ, ਤੁਹਾਨੂੰ ਸ਼ੋਪਿੰਗ ਪਸੰਦ ਐ।
ਕੱਦੂ ਭੈਨ ਜੀ ਬਹੁਤ ਜ਼ਿਆਦਾ ਪ੍ਰਸ਼ਦ ਹੋ ਸਾਨੂੰ ਤੇ।
ਤੁਸੀਂ ਓਨਲਾਈਨ ਸ਼ੋਪਿੰਗ ਜ਼ਿਆਦਾ ਪਸੰਦ ਕਰਦੇ ਹੋ, ਜਾਂ ਔਫਲਾਈਨ ਮਾਰਕੀਟ ਵਿੱਚ ਜਾਂ ਕੇ?
ਮਾਰਕੀਟ ਵਿੱਚ ਜਾ ਕੇ ਜ਼ਿਆਦਾ ਕਰਨ ਆ, ਆਨਲਾਈਨ ਘੱਟ ਹੀ ਕਰਨੇ ਆ, ਮਤਲਬ ਕਰ ਲੈਂਦੇ ਆ ਪਰ। ਘਟ ਹੀ, ਕਰਨੇ ਆਂ।
ਅੱਛਾ, ਤੁਸੀਂ ਲੋਹੜੀ ਕਿਵੇਂ ਸੈਲੀਬ੍ਰੇਟ ਕਰਦੇ ਹੋ?
ਲੋੜੀ ਤਾ, ਅਸੀਂ ਧੂਮ ਧਾਮ ਨਾਲ ਸਾਰੇ ਜਣ ਕਰਨੇ ਆ।
ਅੱਛਾ।
ਹਾਂਜੀ।
ਤੁਸੀਂ ਵਸਾਖੀ ਕਿਵੇਂ ਮਨਾਉਂਦੇ ਹੋ? ਗੁਰਦੁਆਰੇ ਜਾਂਦੇ ਹੇ, ਯਾਂ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋ?
ਅਸੀਂ ਗੁਰਦੁਆਰੇ ਜਾਂਨੇ ਹਾਂ, ਪੂਰਾ ਪਰਿਵਾਰ ਫੇਰ ਤੇ ਗੁਰਦੁਆਰੇ ਜਾ ਕੇ ਕੀਰਤਨ ਵਗੇਰਾ ਸੁਣਦੇ ਆਂ ਫੇਰ ਜਾ ਜੀ ਪਹਿਲੀ ਹੁੰਦੀ ਹੈ, ਤੇ ਫੇਰ ਹਾਰ ਜਾਨੇ। ਪਾਂਦੇ ਹਾਂ, ਪਪੈਲੇ ਵਿੱਚ ਪਾਉਂਦੇ ਹਾਂ, ਪਾਣੀ ਚ ਪਾਉਂਦੇ ਹਾਂ। ਹੂੰ। ਤੇਨੂੰ ਤਾ।
ਅੱਛਾ। ਫੈਸਟੀਵਲ ਦਾ ਸਭ ਤੋਂ ਫੇਵਰੇਟ ਫੂਡ ਕੀ ਲੱਗਦਾ ਆਂ ਤੁਹਾਨੂੰ? ਸਭ ਤੋਂ ਵਧੀਆ ਲੱਗਦਾ ਵੇ।
ਹੂੰ, ਤੇ ਹੈਗਾ ਥੋੜਾ ਔਖਾ ਹੀ ਹੈ, ਅਤੇ ਬੁਰਾ ਨਾ ਸਮਝ।
ਤੁਸੀਂ ਘਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ, ਯਾ ਬਾਹਰ ਦਾ।
ਜੁਆਕ ਦੇਖ। ਮੈਂ ਘਰ ਦਾ ਹੀ ਪਸੰਦ ਆ, ਜ਼ਿਆਦਾ ਪਸੰਦ ਬਾਹਰ ਦਾ ਬਸ ਨਾ ਤੇ ਬਰਾਬਰ ਹੀ ਆ। ਨਾਂ।
ਤੁਹਾਡੀ ਫੇਵਰੇਟ ਡਰਿੰਕ ਕਿਹੜੀ ਐ, ਪੀਣ ਵਿਚ ਕੀ ਵਧੀਆ ਲੱਗਦਾ?
ਸਮਾਜ ਸਵਾਦ ਵਦੀਆ ਲ
ਅੱਛਾ ਤੁਸੀਂ ਪੈਂਟ ਪਸੰਦ ਕਰਦੇ ਹੋ। ਕੋਈ ਪੈਟ ਰੱਖਣਾ ਪਸੰਦ ਕਰਦੇ
ਹਾਂਜੀ ਹਾਂਜੀ ਹਾਂਜੀ ਹਾਂਜੀ ਲੋਕਾ ਨੂੰ ਬਹੁਤ ਪਸੰਦ ਹੈ।
ਫਰੀ ਟਾਈਮ ਵਿੱਚ ਕੀ ਕੰਮ ਕਰਦੇ ਹੋ ਤੁਸੀਂ
ਮੈ ਫਰੀ ਟਾਈਮ ਚ ਮੈਂ ਆਪ ਸਿਲਾਈ ਦਾ ਕੰਮ ਕਰ ਲੈਂਦੀ ਆਾਂ ਥੋੜਾ ਬਹੁਤ ਹੁੰਦਾ ਤੇ
ਅੱਛਾ
ਹਾਂਜੀ
ਤੁਹਾਨੂੰ ਕਿਹੜੀ ਮੂਵੀ ਵੇਖਣਾ ਪਸੰਦ ਹੈ।
ਨੂੰ ਸਭ ਸੇ ਧਾਰਮਿਕ ਮੂਵੀਆਂ ਬਹੁਤ ਪਸੰਦ ਹਾਂਜੀ ਲੋਕ ਨੂੰ ਵੀ ਆਗੀ ਵਿੱਚ ਐਸਾ ਕੁਛ ਤੇ ਹੈ ਨਹੀਂ ਸਭ ਕੁਛ ਹੀ ਬੁਰਾ ਹੋ ਚੁੱਕਿਆ ਸਾਡਾ ਤੇ ਐਸੀ ਕੋਈ ਚੀਜ਼ ਵੀ ਹੈ ਜਿਹੜੀ ਸਾਨੂੰ ਖਵਾਹਿਸ਼ ਹੋਵੇਂ ਚੂਲਾ ਕਰਨਾ ਹੈ। ਬਸ ਹੁਨ ਇਹ ਹੀ ਹੈ ਸਾਡੇ ਬੱਚੇ ਵੱਡੇ ਹੋ ਕੇ ਪੜ੍ਹ ਲਿਖ ਕੇ ਤੇ ਪੈਰਾਂ ਤੇ ਖਲੋ ਜਾਣ ਹੋਰ ਕੁਛ ਨੀ ਹੈ ਬਸ ਹੁਣ ਸਭ ਬੱਚਿਆਂ ਵਾਸਤੇ ਸਹੀ ਹੈ।
ਤੁਹਾਡਾ ਦਿਨ ਵਿੱਚ ਸਭ ਤੋਂ ਵਧੀਆ ਟਾਈਮ ਕਦੋਂ ਗੁਜ਼ਰਦਾ ਹੈ।
ਮੇਰਾ ਸਭ ਜ਼ਿਆਦਾ ਟਾਈਮ
ਤੁਸੀਂ ਸ਼ਾਮ ਨੂੰ ਆਮ ਤੌਰ ਤੇ ਕੀ ਕਰਦੇ ਹੋ ਸ਼ਾਮ ਨੂੰ
ਤੋ ਤੇ ਸ਼ਾਮੀ
ਬਸ ਆਪਣੇ ਨਾਲ ਥੋੜੀ ਗੱਲਾਂ ਬਾਤਾਂ ਕਰ ਲੈਂਦੇ ਹਾਂ ਫੈਮਲੀ ਵਿੱਚ ਬੈਠ ਕੇ ਫਰੀ ਟਾਈਮ ਹੋਵੇ ਤੇ ਫੈਮਿਲੀ ਪੂਰੀ ਬਹਿ ਜਾਣਗੇ ਸਾਡੀ ਫੇਰ ਟਾਈਮ ਗੱਲਾਂ ਕਰ ਲੈਂਦੇ ਥੋੜੀ ਬਹੁਤ
ਠੀਕ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਹਾਂਜੀ ਨਹੀਂ ਨਹੀਂ ਨਹੀਂ ਅੱਜ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰ